ਹਾਂ ਸਤਿ ਸ਼੍ਰੀ ਅਕਾਲ ਦੀਦੀ।
ਹਾਂ ਜੀ ਸਤਿ ਸ੍ਰੀ ਅਕਾਲ ਜੀ। ਹੋਰ ਬਸ ਵਧੀਆ ਬੈਠੇ ਹੋਏ ਸੀ।
ਅੱਛਾ ਅੱਛਾ।
ਹੋਰ ਅੱਛਾ ਤੁਸੀਂ ਕੀ ਕਰਦੇ ਪਏ ਸੀ?
ਬਸ ਮੈਂ ਵੀ ਤਿਆਰੀ ਕਰ ਰਹੀ ਸੀ ਤੁਹਾਨੂੰ ਫੋਨ ਕਰਨ ਦੀ ਮੈਂ ਕਿਹਾ ਦੀਦੀ ਨੂੰ ਫ਼ੋਨ ਲਗਾਉਂਦੀ ਹਾਂ। ਬਾਈ ਕਿੱਟੀ ਪਾਰਟੀ ਦਾ ਕਿਸ ਤਰ੍ਹਾਂ ਇੱਕ ਆਪਣੀ ਖਤਮ ਹੋ ਗਈ ਕਿੱਟੀ ਪਾਰਟੀ। ਹੁਣ ਨਿਊ। ਆਪਾਂ ਨੇ ਅਰੇਂਜ ਕਰਨੀ ਉਹ ਕਿਸ ਤਰ੍ਹਾਂ ਕਰਨੀ ਹੈ?
ਹਾਂ ਤੁਸੀਂ ਦੇਖੋ ਕਿੱਦਾਂ। ਕਰੀਏ ਤੁਸੀਂ ਕੁਝ ਆਈਡੀਆ ਦਿਓ ਪਹਿਲਾਂ।
ਹਾਂ ਤੇ ਪਹਿਲੇ ਆਪਣੇ ਪਹਿਲੇ ਦਸ ਬਾਰਾਂ ਮੈਂਬਰ ਹੈਗੇ ਸੀ। ਅਤੇ ਹੁਣ ਆਪਾਂ ਪੰਦਰਾਂ ਮੈਂਬਰ ਕਰ ਲੈਂਦੇ ਹਾਂ ਜਾਂ ਫਿਰ ਬਾਰਾਂ ਹੀ ਰੱਖ। ਰੱਖਦੇ ਹਾਂ ਜਿਸ ਤਰ੍ਹਾਂ ਇੱਕ ਸਾਲ ਦੀ।
ਹਾਂ ਵੈਸੇ ਤਾਂ ਬਾਰਾਂ ਠੀਕ ਰਹਿਣਗੇ। ਇੱਕ ਸਾਲ ਦੀ ਪੂਰੀ ਠੀਕ ਰਹੇਗੀ। ਹਾਂ ਉਹ ਫੇਰ ਬੜੀ ਲੰਬੀ ਹੋ ਜਾਏਗੀ ਡੇਢ।
ਹਨ ਹਾਂ ਫੇਰ ਉਹ ਮਤਲਬ ਇੱਕ ਸਾਲ ਦਾ ਆਪਣਾ ਸਹੀ ਰਹੇਗਾ ਜਿਸ ਤਰ੍ਹਾਂ ਹੁਣ ਆਪਾਂ ਜੋ ਮੰਥ ਤੋਂ। ਸਟਾਰਟ ਕਰਾਂਗੇ ਤਾਂ ਉਸੀ ਮੰਥ 'ਤੇ ਆਪਣੀ ਕੰਪਲੀਟ ਹੋ ਜਾਏਗੀ। ਹਾਂ ਜੀ। ਹੋਰ ਲਾਸਟ ਟਾਈਮ ਨਾ ਅਮਾਊਟ ਅਮਾਊਂਟ ਬਹੁਤ ਘੱਟ ਸੀਗਾ। ਇਸ ਵਾਰ ਆਪਾ ਨਾ ਐਮ। ਹੁਣ ਤੋਂ ਵਧਾਉਨੇ ਆ ਜਿਸ ਤਰ੍ਹਾਂ ਅਗਰ ਜਿਸ ਤਰ੍ਹਾਂ ਹੁਣ ਆ ਪਿਛਲੀ ਵਾਰ ਆਪਾਂ ਨੇ ਦੋ ਹਜ਼ਾਰ ਦੀ ਐਮਾਊਂਟ। ਸੀਗੀ ਤੇ ਉਹ ਮੈਂ ਕਹਿ ਰਹੀ ਇਸ ਵਾਰ ਆਪਾਂ ਨਾ ਢਾਈ। ਦੀ ਅਮਾਊਂਟ ਰੱਖਣੇ ਹਾਂ।
ਹਾਂ ਢਾਈ ਦੀ ਕਰ ਲ ਲੋ। ਢਾਈ ਦੀ ਕਰ ਲੋ ਜਾਂ ਤਿੰਨ ਦੀ ਕਰ ਲੋ ਤਿੰਨ ਵੀ ਠੀਕ ਰਹਿਣਗੇ।
ਤਿੰਨ ਵੀ ਠੀਕ ਰਹਿਣਗੇ। ਇੰਨਾ ਤੇ ਹਰ ਕੋਈ ਲੇਡੀਸਾਂ ਨੇ ਸੇਵ ਕਰ ਹੀ ਲੈਂਦੀਆਂ ਨੇ। ਤਿੰਨ ਤਿੰਨ ਇੱਕ ਹਜ਼ਾਰ ਰੁਪਏ ਤੇ ਜਿਸਰਾ ਮਰਜੀ ਤੇ ਜਿਸਰਾ ਅਗਰ ਜਿਹਨੂੰ। ਕਿਸੇ ਨੂੰ ਅਗਰ ਕਿਸੇ ਵੀ ਮੈਂਬਰ ਨੂੰ ਪ੍ਰੋਬਲਮ ਹੋ ਗਈ ਅਗਰ। ਨਹੀਂ ਇੰਨਾ ਅਫੋਰਡ ਕਰ ਪਾ ਰਿਹਾ ਤੇ ਆਪਾਂ ਕੀ ਕਰਾਂਗੇ ਦੋ ਜਣਿਆਂ ਨੂੰ ਉਹਨਾਂ ਨੂੰ। ਹੋਵਾਂਗੇ। ਤੁਸੀਂ ਆਪਣੇ ਕਿਸੀ ਦੋ ਮੈਂਬਰ ਚੁੱਕ ਲਓ। ਅਸੀਂ ਨਾਮ ਇੱਕ ਲਿਖਾਂਗੇ ਤੇ ਤੁਸੀਂ। ਮੈਂਬਰ ਦੋ ਹੋ ਜਾ ਹਨਾ। ਹਾਂ ਜੀ ਹਾਂ ਜੀ। ਉਹ ਦਾ ਉਹਨਾਂ ਦੀ ਪਾਸੇ। ਦੱਸ ਰਹੇਗਾ। ਤੁਸੀਂ ਜਿਹਨੂੰ ਮਰਜ਼ੀ ਕਰੋ ਅਸੀਂ ਨਾ ਇੱਕ ਲਿਖਣਾ।
ਹਾਂ ਜੀ ਹਾਂ ਜੀ। ਹਾਂ ਹੋਰ ਏਦਾਂ ਠੀਕ ਹੈ ਬਿਲਕੁਲ।
ਤੇ ਇਸ ਇਸ ਤਰ੍ਹਾਂ ਕਰਾਂਗੇ।
ਉਹ ਜਿੱਦਾਂ ਪੰਚੁਐਲਿਟੀ ਜਿੱਦਾਂ ਰੱਖਦੇ ਹੁੰਦੇ ਸੀ ਅਸੀਂ ਉਹ ਰੱਖਣੀ ਹੈ ਕਿ ਵੀ ਸਿੱਧਾ ਗੇਮ ਖਲਵਾਨੀਆਂ ਨੇ।
ਨਹੀਂ ਰੱਖੋ ਨਾ ਜਿਸ ਤਰਾਂ ਆਪਣਾ ਲਾਸਟ ਟਾਈਮ ਸੀਗਾ ਉਸਰਾ ਹੀ ਕਰੋ। ਪਰ ਉਹਨਾ ਇੱਕ ਦੋ ਲੇਡੀਜ਼ ਆਪਨੀ ਖਿੱਚ-ਖਿੱਚ ਕਰ ਰਹੀਆਂ ਸਨ ਪਿਛਲੀ ਵਾਰ। ਤੇ ਪਹਿਲੇ ਉਹਨਾਂ ਨਾਲ ਪੂਰੀ ਡਿਸਕਸ਼ਨ ਕਰ ਲਓ। ਕਿ ਅਗਰ ਇਸਰਾ ਹੁਣ ਲੇਟ ਬੀ ਸੀ ਕਰਨਗੇ ਤੇ ਫਿਰ ਉਹਨਾਂ ਨੂੰ ਫਿਰ ਅਪਨ ਕੱਢ ਦਾਂਗੇ ਕਿੂੰ ਕਿੰਨੀ ਲੰ ਉਹ ਬ ਸੀ ਆ ਜਦੋਂ ਤਿਕਣ ਦਿੰਦੇ ਨੇ ਜਬਤ ਕਰਨ ਤੇ ਪੂਰੀ ਖ਼ਤਮ ਹੀ ਹੋ ਜਾਂਦੀ ਨਿਊ ਚਾਲੂ ਹੋ ਜਾਂਦੀ ਹੈਗੀ, ਫੇਰ ਹਾਂ।
ਉਹ ਹਾਂ ਉਹਨਾਂ ਦੀ ਜਗਾ ਤੇ ਹੋਰ ਨਵੇਂ ਮੈਂਬਰ ਨੀ ਰੱਖ ਸਕਦੇ ਅਸੀ।
ਹਾਂ ਤੇ ਤੁਸੀਂ ਦੇਖੋ ਨਾ ਤੁਸੀਂ ਆਪਨੇ ਆਪਨੇ ਗਰੁੱਪ ਚ ਇੱਕ ਦੋ ਨੂੰ ਕਾਲ ਕਰੋ ਯਾ ਮੈਸੇਜ ਛੋੜੋ ਕੋਈ ਪਾਨ ਵਾਸਤੇ ਰੈਡੀ ਹੈਗਾ ਤੋਂ ਆਪਾ ਨੂੰ ਮੈਂ ਵੀ ਕਰ ਲੇਨੀ ਹਾਂ ਤੇ ਉਸਰਾ ਆਪਨ ਦੋ ਚਾਰ ਮੈਂਬਰ ਚੇਂਜ ਕਰ ਲੈਣਾ ਜੋ ਆਪਣੇ ਪਿਸ ਕਿਛ ਵਾਲੇ ਮੈਂਬਰ ਸੀ ਨਾ ਉਹ ਹਟਾ ਦਿੰਨੇ ਆ। ਹਨਾ, ਹਾਂਜੀ ਹੋਰ ਲਾਸਟ ਟਾਈਮ ਇਸਰਾ ਸੀ ਦੀਦੀ ਜਿਸ ਕਰ ਰਿਹੇ ਆ ਕਿੱਟੀ ਪਾਰਟੀ ਤੇ ਹੁਣ ਇੱਕ ਦੀ ਕੀ ਕਿੱਟੀ ਪਾਰਟੀ ਹੋ ਇੱਕ ਜਣੇ ਦੀ ਕਿੱਟੀ ਪਾਰਟੀ ਅਗਰ ਹੋਰ ਜਿਸ ਤਰ੍ਹਾਂ ਹੁਣ ਮੇਰੀ ਨਿਕਲੀ ਹੈ। ਤੇ ਹੁਣ ਮੈਂ ਆਪਣੇ ਘਰ ਕਰ ਰਹੀ ਹਾਂ ਤੇ ਹੁਣ ਉਸ ਤਰਾ ਪਿਛਲੀ ਵਾਰ ਕੀ ਹੋਇਆ ਸੀ ਲੋ ਸਭ ਨੂੰ ਮੈਂਬਰਾਂ ਨੂੰ ਇਸਰਾ ਇੱਕ ਦੋ ਮੈਂਬਰ ਨੂੰ ਪ੍ਰੋਬਲਮ ਸੀਗੀ। ਕਿ ਮੈਂ ਕੱਲੀ ਜਨੀ ਇੰਨਾ ਅਫੋਰਡ ਨਹੀਂ ਕਰ ਪਾ ਰਹੀ। ਹਨਾ ਤੇ ਮੇ ਤੇ ਮੇਰਾ ਕਹਨ ਦਾ ਮਤਲਬ ਇਸ ਵਾਰ ਅਪਨ ਹਰ ਬੀ ਸੀ ਤੇ ਇਸਰਾ ਕਿੱਟੀ ਤੇ ਕਰਾਂਗੇ ਜਿਸ ਤਰ੍ਹਾਂ ਹਰ ਕੋਈ ਆਪਣੇ ਘਰੋਂ ਥੋੜ੍ਹਾ-ਥੋੜ੍ਹਾ ਡਿਸ਼ ਬਣਾ ਕਰ ਲਿਆਓ।
ਕੋਈ ਨੀ ਕਰਲੋ ਹਾਂ ਕੋਈ ਗੱਲ ਨੀ ਹਾਂ।
ਕੀ ਹੋਏਗਾ ਕੱਲੇ ਤਾਂ ਜਿਸ ਤਰ੍ਹਾਂ ਹੁਣ ਮੈਂ ਹਾਂ ਮੇਰੇ ਇੱਧਰ ਕੀਤੀ ਪਾਰਟੀ ਮੈਂ ਤੁਹਾਨੂੰ ਸਭ ਨੂੰ ਇਨਵਾਈਟ ਕਰ ਰਹੀ ਹਾਂ ਤੇ ਹੁਣ ਮੈਨੂੰ ਉਸਦਾ ਅਰੇਂਜ ਮੈਂਟ ਵੀ ਕਰਨਾ ਹੈ ਫਿਰ ਮੈਂ ਸਭ ਆਸੇ ਕੁਛ ਬਣਾਵਾਂ ਇੱਕ ਆਈਟਮ ਤੇ ਬਨਾਏਗਾ ਨੀ। ਕੋਈ ਬਣਾਏਗਾ ਤੇ ਤਿੰਨ-ਚਾਰ ਬਣਾਏਗਾ ਨਾ ਤਾਂ ਫਿਰ ਉਹ ਲੇਟ ਹੋ ਜਾਂਦ ਬੀ ਸੀ ਵੀ ਲੇਟ ਹੋ ਜਾਂਦੀ ਹੈ ਤੇ ਇਸ ਵਾਰ ਮੈਂ ਮਤਲਬ ਡਿਸਕ ਕਸ਼ਣ ਕਰ ਰਿਹੇ ਹ ਕਿ ਬਈ ਅਪਨ ਜਿੰਨੇ ਵੀ ਮੈਂਬਰ ਨੇ ਆਪਨ ਬੀ ਸੀ ਤੋਂ ਪਹਿਲੇ ਇੱਕ ਦਿਨ ਪਹਿਲੇ ਸਭ ਨੂੰ ਕਹਿ ਦਾਂਗੇ ਬਈ ਤੁਸੀਂ ਇਹ ਡਿਸ਼ ਬਣਾਣੀ ਤੁਸੀਂ ਬਣਾਣੀ ਹੈ ਨਾ, ਹਾਂ ਤੇ ਉਸਰਾ ਫੇਰ ਹਾਂ ਫੀਲ ਵੀ ਨਹੀ ਹੋਏਗਾ ਹਾਂ ਹੋਰ ਕਿਸਰਾ ਹੁੰਦਾ ਜਿਸਰਾ ਹੁਣ ਮੈਂ ਹੈਗੀ ਹ ਅਗਰ ਮੈਂ ਅਫੋਡ ਕਰ ਪਾ ਰਿਹਾ ਤੇ ਮੈਂ ਵਧੀਆ ਚੀਜ਼ ਰੱਖ ਖਾਂਗੀ ਹੁਣ ਕੋਈ ਦੂਸਰਾ ਅਫੋਡ ਨਹੀਂ ਕਰ ਪਾਦਾ ਉਹ ਥੋੜੀ ਘੱਟ ਚੀਜ਼ ਰੱਖਦਾ ਤੇ ਉਹ ਥੋੜਾ ਸ਼ਰਮਿੰਦਗੀ ਫੀਲ ਕਰਦਾ ਯਾਰ ਮੈਂ ਉਨੇ ਇਸਰਾ ਕੀਤਾ ਸੀ ਮੈਂ ਵਧੀਆ ਨੀ ਕਰ ਰਹੀ ਤੇ ਉਹਨੂੰ ਵੀ ਹਾਂ ਤੇ ਹਾਂ ਤਰਾ ਹੋ ਜਾਏਗਾ ਤਾਂ ਅੱਛਾ ਰਹੇਗਾ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਠੀਕ ਹੈ ਹਾਂ ਬਾਹਰ ਵੀ ਅਸੀਂ ਜੇ ਅਸੀਂ ਬਾਹਰ ਕਰਾਂਗੇ
ਹਾਂਜੀ-ਹਾਂਜੀ ਬਾਹਰ ਦਾ ਤੇ ਫਿਰ ਦੇਖੋ ਕੋਈ ਵਾ ਵੇਸਟ ਹੀ ਹੈਗਾ ਬੀ ਸੀ ਪਾਉਣਾ ਜਿੰਨਾ ਆਪਾਂ ਨੂੰ ਬੀ ਸੀ ਦਾ ਮਿਲਦਾ ਨੀ ਉਹਨਾਂ ਤੇ ਵਨ-ਫੋਰਥ ਦਾ ਆਪਣਾ ਫਿਰ ਖ਼ਰਚਾ ਹੋ ਜਾਂਦਾ। ਹਾਂ ਬੀਸੀ ਆਪਨ ਪਾ ਰੇ ਹਾਂ ਕੇ ਸਾਨੂੰ ਸੇਵਿੰਗ ਮਿਲੇ ਹੋ ਫਿਰ ਆਪਾਂ ਬਾਹਰ ਚਲੇ ਜਾਓ ਫਿਰ ਰੈਸਟੋਰੈਂਟ ਦਾ ਖਰਚਾ ਫਿਰ ਬਾਹਰ ਡਿਸ਼ਾਂ ਨਾਲ ਪੰਜ-ਛੇ ਹਜ਼ਾਰ ਰੁਪਏ ਤਾਂ ਐਵੇਂ ਹੀ ਲੱਗ ਜਾਂਦੇ ਨੇ ਫਿਰ ਉਹ ਕੋਈ ਬੈਨੀਫਿਟ ਹੈ ਨੀ ਅ ਆਪਾਂ ਨੇ ਇੰਜੋਏ ਕਰਨਾ ਤੇ ਆਪਨ ਆਪਨੇ ਘਰ ਵੀ ਕਰ ਸਕਦੇ ਹਾਂ ਆਪਣੇ ਘਰ ਚ ਹੀ ਕਾਫੀ
ਸਗੋਂ ਘਰ ਵਿੱਚ ਰਹਿ ਕੇ ਸਾਡੇ ਅਸੀਂ ਗੇਮਸ ਹੋਰ ਵੀ ਖੇਲ ਸਕਦੇ ਹ ਨਾ ਉੱਥੇ ਖੇਲੀ ਨੀ ਜਾਏਗੀਆਂ ਉੱਥੇ ਤਾਂ ਸ਼ਰਮ ਹੀ ਆਉਣ ਲੱਗ ਜਾਏਗੀ ਸਾਰੇ ਦੇਖਣਗੇ ਕੀ ਕਰਦੇ ਪੇਣੇ ਐ। ਹਨਾ ਵੀ ਘਰ ਬੈਠ ਕੇ ਅਸੀੇ ਅੱਛੀ ਵਾਲੀ ਦੂਸਰਿਆਂ ਵੀ ਮਸਤੀ ਵੀ ਕਰ ਸਕਦੇ ਹਾਂ ਜਿੱਦਾਂ ਮ ਮਰਜ਼ੀ। ਹੈਨਾ ਸਾਡੇ ਲਈ ਹੋ ਗਿਆ ਆਪਾਂ ਰੀਲਾਂ ਬਣਾਵਾਂਗੇ ਫੋਟੋ ਖਿੱਚਾਂਗੇ ਇਸ ਵਾਰੀ ਨਾ ਥੋੜਾ ਜਿਹਾ। ਰੱਖਾਂਗੇ ਹੈਨਾ ਹਾਂ ਅਲੱਗ ਜਿਹਾ।
ਹੁਣ ਮੈਂ ਕਹਿ ਰਹੀ ਸੀ ਇਸ ਵਾਰ ਆਪਾਂ ਇਸ ਤਰ੍ਹਾਂ ਕਰਨਾ ਜਿਸ ਤਰ੍ਹਾਂ ਇੱਕ ਦੋ ਥੀਮ ਐਸੀ ਰੱਖਾਂਗੇ ਜਿਸ ਤਰ੍ਹਾਂ ਹੁਣ। ਅੱਜ ਕੱਲ ਡ੍ਰੈਸਿਸ ਚੱਲ ਰਹੀਆਂ ਨੇ। ਵੈਸਟਰਨ ਡ੍ਰੈਸਿਸ ਇੱਕ ਦਿਨ ਵੈਸਟਰਨ ਹੋ ਗਿਆ ਇੱਕ ਦਿਨ ਸਾੜੀ ਦਾ ਲੁੱਕ ਹੋ ਗਿਆ।
ਬਿਲਕੁਲ ਬਿਲਕੁਲ ਹਾਂ ਬਿਲਕੁਲ ਹਾਂ ਥੀਮ ਰੱਖਦੋ ਨਾ ਬਹੁਤ ਵਧੀਆ ਆਉਂ। ਦਾ ਮਜ਼ਾ ਆਉਂਦਾ ਨਾ ਫੇਰ ਸਾਰੇ ਇੱਕੋ ਜੇ ਲੱਗਣਗੇ।
ਹਾਂ ਮੈਂ ਕਹਿ ਰਹੀ ਸੀ ਇਸ ਵਾਰ ਇਸ ਥੀਮ ਰੱਖਣੇ ਆ ਮਤਲਬ ਕੁਛ ਇਸ ਵਾਰ ਥੋੜ੍ਹਾ ਅਲਗ। ਕਰਨੇਆ ਔਰ ਹਰ ਵਾਰੀ ਤਾਂ ਹਮੇਸ਼ਾ ਉਸ ਤਰਾ ਹੀ। ਆ ਕੇ ਬੈਠ ਜਾਓ ਗੇਮ ਖੇਲੋ ਤੰਬੋਲਾ ਖੇਲੋ ਇਸ ਵਾਰ ਤੰਬੋਲਾ ਤੰਬੂਲਾ ਦਾ ਵੀ ਨੀ ਰੱਖਾਂਗੇ।
ਇਹਨੇ ਇੱਕ ਅੱਧੀ ਗੇਮ ਰੱਖ ਲਾਂਗੇ ਤੰਬੋਲਾ ਦੀ ਬਾਕੀ ਦੂਸਰੀ ਗੇਮਸ ਰੱਖਾਂਗੇ।
ਇਸ ਵਾਰ ਗੇਮ ਥੋੜੀ ਅੱਛੀ ਰੱਖਾਂਂਗੇ ਜਿਨੂੰ ਮਜ਼ਾ। ਵੀ ਆ ਜ ਕੁਛ ਕੀ ਮੈਂਬਰਸ ਆਪਣੇ ਵਿੱਚ ਥੋੜੇ ਉਹ ਵੀ ਹੈਗੇ ਨੇ ਏਜ਼ਡ ਵੀ ਹੈਗੇ ਨੇ। ਤੇ ਉਹਨਾਂ ਦੀ ਇੱਕ ਦੋ ਗੇਮ ਐਸੀ ਰੱਖਾਂਗੇ ਜੋ ਉਹਨਾਂ ਨੂੰ ਵੀ ਅੱਛਾ ਲਗੇ ਆਪਾਂ ਐਸੀ ਗੇਮ ਖੇਡਣੇ ਹਾਂ ਉਹ ਵਿਚਾਰੇ।
ਬਿਲਕੁਲ ਬਿਲਕੁਲ ਹਾਂਜੀ। ਉਹ ਤਾਂ ਹੈ ਹੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂ ਹਮ।
ਮੈਂ ਕਹਿ ਰਹੀ ਸੀ ਕਿ ਇਹ ਨਾ ਤੁਸੀਂ ਮਤਲਬ ਗਰੁੱਪ ਨੂੰ ਇਨਵਾਈਟ ਕਰੋ ਸਾਰਿਆਂ ਨੂੰ।
ਠੀਕ ਹੈ ਹਾਂਜੀ ਬਿਲਕੁਲ ਕਰ ਲੈਂਨ ਹਾਂ ਕੋਲ ਕਰ ਲੈਂਦੇ ਹਾਂ। ਇੱਕ ਦੂਸਰੇ ਨੂੰ ਨਾ। ਗਰੁੱਪ ਕਾਲ ਕਰ ਲੈਣੇ ਨਾ ਗਰੁੱਪ ਕਾਲ ਤੇ ਸਾਰੇ ਇਕੱਠੇ ਰੱਖ ਲੈਣੇ ਆ।
ਹਾਂ ਹਾਂ ਕੋਨਫਰੇਂਸ ਵਿੱਚ ਕਾਲ ਕਰ ਲੈਂਨੇ ਹਾਂ ਤੇ ਉਹਦੇ ਡਿਸਕਸ਼ਨ ਕਰ ਲੈਂਦੇ ਤੇ ਪਹਲੀ ਜਿੰਨੇ ਭੈਣ ਯਾ ਤੇ ਫਿਰ ਕੀ ਸਿਸਟਮ ਰੱਖਣਾ ਚਿੱਠੀ ਵਾਲਾ ਰੱਖਣਾ ਜਾਂ ਲੋੜ ਜਿਹਨੂੰ ਪੈ ਰਹੀ ਹੈ ਉਹਨੂੰ ਦੇਣਾ।
ਨਹੀਂ ਨਹੀਂ ਲੋੜ ਵਾਲੀ ਫੇਰ ਸਾਰਿਆਂ ਨੂੰ ਹੀ ਲੋੜ ਪੈ ਜਾਂਦੀ ਜੇ। ਜਿੰਨਾ ਲੋੜ ਕਹੇ ਉਹ ਕਹੇ ਮੈਨੂੰ ਚਾਹੀਦੀ ਉਹ ਕਹੇਗਾ ਮੈਨੂੰ ਚਾਹੀਦੀ ਏ ਜਿੱਦਾਂ ਅਸੀਂ ਕੱਢਦੇ ਹਾਂ ਨਾ। ਓਦਾਂ ਹੀ ਕੱਢ ਲਾਂਗੇ ਚਿੱਠੀ ਵਾਲੀ ਹੋਰ ਜਿਹਦੀ ਆ ਗਿਆ ਨਾਮ ਆ ਗਿਆ ਉਹਦਾ ਠੀਕ ਹੈ ਠੀਕ ਹੈ ਨਾ।
ਜਿਹਦਾ ਨਾਮ ਆ ਗਿਆ ਅਗਰ ਕਿਸੇ ਨੂੰ ਲੋੜ ਹੈ ਤਾਂ ਡਿਸਕਸ ਕਰਕੇ ਤੁਸੀਂ ਆਪਣੇ ਆਪ ਲੈ ਲਓ ਹੂੰ ਹਾਂ ਇਸ।
ਹੋਰ ਕਯਾ ਹਾਂਜੀ ਹਾਂਜੀ। ਜਾਂ ਤੇ ਇਸ ਵਾਰੀ ਇਹ ਤਾਂ ਪਹਿਲਾਂ ਕੱਢ ਕੇ ਰੱਖੀਏ ਕਿ ਉਹ ਉਦੋਂ ਹੀ ਕੱਢਣੀ ਏ।
ਨਹੀਂ ਉਸ ਟਾਈਮ ਹੀ ਕੱਢਾਂਗੇ ਹੋਰ ਆਪਾਂ ਕਹਿ ਦਾਂਗੇ ਕਿ ਨਾ ਸਾਰੇ ਆਪਣਾ ਅਮਾਊਂਟ ਹੀ। ਉਸੀ ਦਿਨ ਹੀ ਲੈ ਕਰ ਆਉਣ। ਹਾਂ ਕਿਉਂਕਿ ਅਗਰ ਉਹ। ਉਸ ਦਿਨ ਨਹੀਂ ਲੈ ਆਉਣਗੇ ਤਾਂ ਫਿਰ ਜਿੰਨੇ ਵੀ ਅਮਾਊਂਟ ਦੇਣਾ ਹੈ ਆਪਣੀ ਪੈਨਲਟੀ ਪੈਨਲਟੀ ਲਗਾ ਕੇ ਜੋ। ਜਿੰਨਦੀ ਬੀਸੀ ਖੁੱਲੀ ਏ ਉਹਨੂੰ ਅਮਾਊਂਟ ਪਹੁੰਚਾਓ ਆਪਾਂ ਨੂੰ ਆਪ ਪੂਰੀ ਬੀਸੀ। ਦਾ ਠੇਕਾ ਨਹੀਂ ਚੁੱਕਾਂਗੇ ਕਿਉਂਕਿ ਉਹ ਫਿਰ ਆਪਣੇ ਕੋਲ ਹੀ ਘਰ ਪੈਸੇ ਲੱਗ ਜਾਂਦੇ ਨੇ। ਹਾਂ ਫਿਰ ਉਹ ਆਪਾਂ ਨੂੰ ਆਪਣੇ ਜੇਬ ਵਿੱਚਓ ਭਾਰ ਕੇ ਦੇਣਾ ਪੈਂਦਾ ਏ ਭਾਵੇਂ ਓਪਨ ਯੂਜ ਕਰਨੇ ਆ ਪਰ ਉਹ ਭਾਰੀ ਪੈ ਜਾਂਦਾ ਫਿਰ ਹਾਂ। ਤੇ ਫਿਰ ਇਸਤਰ੍ਹਾਂ ਹੁਣ ਇਸਤਰਾਂ ਕਰਨੇਆ ਆਪ।
ਚਲੋ ਕੋਈ ਨੀ ਫੇਰ ਅਸੀਂ ਫੇਰ ਕਰਨੇ ਆ ਹੈਨਾ।
ਹਾਂਜੀ ਤੁਸੀਂ ਕਰੋ ਡਿਸਕਸ਼ਨ ਹਾਂ ਤੇ ਫਿਰ ਉਹ ਡਿਸ਼ਿਸ ਵਗ। ਮੇਰਾ ਜੋ ਵੀ ਰਹੇਗਾ ਉਹ ਤੁਸੀਂ ਸਭ ਤੁਸੀਂ ਗੱਲ ਕਰੋ।
ਕੋਈ ਨੀ ਮੈਂ ਕਰ ਦਾਂਗੀ ਹਾਂਜੀ ਠੀਕ ਹੈ ਸਭ ਨਾਲ ਹਾਂ ਚਲੋ। ਠੀਕ ਹੈ ਭੈਣ ਜੀ ਹਾਂਜੀ ਓਕੇ। ਹਾਂਜੀ।
ਹੈਲੋ।